ਹੈਲੋ?
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਔ ਜੀ?
ਵਧੀਆ ਜੀ ਵਧੀਆ, ਤੁਸੀਂ ਠੀਕ ਔ? ਕਿ ਕਿੱਥੇ ਬਿਜੀ ਰਹਿੰਦੇ ਔ ਅੱਜ ਕੱਲ? ਹਾਂਜੀ ਹਾਂਜੀ ਮੈਂ ਕਿਹਾ ਕਿੱਥੇ ਬਿਜ਼ੀ ਰਹਿੰਦੇ ਹੋ ਅੱਜ ਕੱਲ੍ਹ?
ਬਸ ਜੀ ਤੁਹਾਨੂੰ ਪਤਾ ਈ ਐ।
ਹੂੰ,
ਕੰਮ ਇਨੇ ਨੇ।
ਬਿਲਕੁਲ ਬਿਲਕੁਲ, ਹਾਂਜੀ ਅਹ ਵੀਰ ਜੀ ਮੈਂ ਨਾ ਫੋਨ ਕੀਤਾ ਸੀ ਤੁਹਾਨੂੰ
ਹਾਂਜੀ।
ਉਹ ਨਾ ਮੈਂ ਕਿ ਮੈਂ ਮੈਂ ਨਾ ਸੋ ਸੋਸ਼ਲ ਮੀਡੀਆ ਬਾਰੇ ਪੁੱਛਣਾ ਸੀ ਤੁਹਾਡੇ ਕੋਲੋਂ ਕਿ ਸੋਸ਼ਲ ਮੀਡੀਆ ਸਾਡੇ ਲਈ ਸਾਨੂੰ ਮਤਲਬ ਕਿ ਲਾਭ ਐ ਕਿ ਹੀ ਆ ਉਹਦੇ ਸੋਸ਼ਲ ਮੀਡੀਆ ਯੂਜ਼ ਕਰਨ ਨਾਲ।
ਦੇਖੋ ਜੀ ਹਰ ਸਿੱਕੇ ਦੇ ਦੋ ਪਹਿਲੂ ਤਾਂ ਹੁੰਦੇ ਨੇ ਜਿਵੇਂ ਹਰ ਚੀਜ਼ ਦੇ ਫਾਇਦੇ ਨੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ। ਤੇ ਜੇ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਦੀ ਤੇ ਸੋਸ਼ਲ ਮੀਡੀਆ ਚ ਬਥੇਰੀ ਐਪਾਂ ਆਦੀਆਂ ਨੇ ਜਿਵੇਂ ਹੋ ਗਿਆ ਗੂਗਲ ਹੋ ਗਿਆ ਜਿਵੇਂ ਇੰਸਟਾਗ੍ਰਾਮ ਹੋ ਗਿਆ ਸਨੈਪਚੈਟ ਹੋ ਗਿਆ ਐਕਸ ਹੋ ਗਿਆ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ, ਤੇ ਹਰ ਚੀਜ਼ ਦੀ ਆਪਣੇ ਫਾਇਦੇ ਵੀ ਨੇ ਦੇਖੋ ਜਿਵੇਂ ਅਸੀਂ ਅ ਹੁਣ ਦੇਖੋ ਹਰ ਚੀਜ਼ ਟੀ ਵੀ ਤੇ ਜਾਂ ਟੀ ਵੀ ਤੇ ਤਾਂ ਨੀ ਆ ਦੀ ਨਾਂ ਨਿਊਜ਼ਪੇਪਰ ਚ ਆਦੀ ਐ ਤੇ ਸਾਨੂੰ ਹਰ ਚੀਜ਼ ਦਾ ਪਤਾ ਹੋਣਾ ਵੀ ਜ਼ਰੂਰੀ ਐ ਕਿ ਦੁਨਿਆ ਚ ਕੀ ਚੱਲਦਾ ਪਿਆ ਸਾਡੇ ਆਸ ਪਾਸ ਕੀ ਚੱਲਦਾ ਪਿਆ, ਤੇ ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗ ਜਾਂਦਾ ਈ ਐ।
ਹੂੰ, ਨਈ ਐਕਚੁਲੀ ਨਾ ਪਤਾ ਕੀ ਇੱਥੇ ਨਾ ਮਤਲਬ ਕਿ ਮੈਨੂੰ ਇੰਝ ਫੀਲਿੰਗ ਆ ਰਹੀ ਸੀ ਕਿ ਸੋਸ਼ਲ ਮੀਡੀਆ ਸਾਡੇ ਲਈ ਸ਼ਾਇਦ ਨਾ ਨੁਕਸਾਨ ਈ ਦੇ ਰਿਆ ਸੀ। ਸਾਨੂੰ ਕਿਉਂਕਿ ਦੇਖੋ ਅੱਜ ਕੱਲ੍ਹ ਹੁਣ ਪੜ੍ਹਾਈ ਵੀ ਸੋਸ਼ਲ ਮੀਡੀਆ ਤੇ ਆ ਗੀ ਐ। ਤੇ ਇਹਦੇ ਕਾਰਨ ਨਾ ਮਤਲਬ ਕਿ ਚਲੋ ਦੇਖੋ ਪੜ੍ਹਾਈ ਵਿੱਚ ਤਾਂ ਠੀਕ ਚੀਜ਼ ਗੱਲ ਐ ਲੇਕਿਨ ਜਦੋਂ ਅਸੀਂ ਪੜ੍ਹਾਈ ਵਾਸਤੇ ਫੋਨ ਲੈ ਰੇ ਆ ਤੇ ਇਹਦਾ ਕਈ ਵਾਰ ਪਤਾ ਨੀ ਕੀ ਕੀ ਖੁੱਲ੍ਹ ਜਾਂਦਾ ਐ ਤੇ ਪਤਾ ਨੀ ਲੋਕੀ ਕਿਵੇਂ-ਕਿਵੇਂ ਦੀ ਚੀਜ਼ਾਂ ਅਪਲੋਡ ਕਰ ਹੁੰਦੇ ਨੇ। ਜੋ ਦੇਖੋ ਬੱਚੇ ਲਈ ਤੇ ਸਹੀ ਨਈ ਏ ਬੱਚੇ ਦਾ ਮਾਈੰਡ ਤਾਂ ਡਾਇਵਰਟ ਹੋ ਜਾਵੇਗਾ ਅਸੀਂ ਆਪਣੇ ਬੱਚੇ ਨੂੰ ਸਿਖਾਣਾ ਕੁਛ ਹੋ ਰਿਹਾ ਲੇਕਿਨ ਸਾਡਾ ਬੱਚਾ ਕੁਛ ਹੋਰ ਸਿੱਖ ਰਿਆ, ਜਿਵੇਂ ਕਿ ਇੰਸਟਾਗ੍ਰਾਮ ਤੇ ਹੁਣ ਰੀਲਾਂ ਆ ਗਈਆਂ ਨੇ, ਅਸੀਂ ਆਪਣੇ ਬੱਚੇ ਨੂੰ ਇੰਨਾ ਮਤਲਬ ਕਿ ਇੰਨਾ ਜ ਐਕਟਿਵ ਨੀ ਕਰਨਾ ਕਿ ਬੱਚਾ ਕੁਛ ਵੀ ਕਰ ਰਿਆ ਹੋਏ, ਜਿਵੇਂ ਕਿ ਅੱਜ-ਕੱਲ੍ਹ ਜਿਵੇਂ ਕੋਈ ਬੱਚਾ ਦੇਖ ਲਓ ਕੋਈ ਵੀ ਰੀਲ ਬਣਾਣੀ ਹੁੰਦੀ, ਕੋਈ ਵੀ ਇੱਕ ਮਿੰਟ ਲਗਾਦੇ ਨੇ ਜਿਵੇਂ ਗਾਣਾ ਆਇਆ ਉਵੇਂ ਟੇਢੇ-ਮੇਢੇ ਜੇ ਮੂੰਹ ਬਣਾਨ ਲੱਗ ਜਾਂਦੇ ਨੇ।
ਹਾਂਜੀ।
ਉਹ ਵੀ ਦੇਖੋ ਚੰਗਾ ਨੀ ਹੈ ਨਾ ਪਤਾ ਨੀ ਕਈਂ ਵਾਰ ਤੇ, ਮੈਂ ਇੱਕ ਵਾਰ ਸੁਣਿਆ ਸੀ ਮੈਂ ਇੰਸਟਾਗ੍ਰਾਮ ਚਲਾ ਰਹੀ ਸੀ, ਤੇ ਮੇਰਾ, ਮੇਰੇ ਨਾ ਇੱਕ ਫਰੈਂਡ ਹੈਗੇ ਆ। ਤੇ ਉਹੀ ਨਾ ਮਤਲਬ ਕਿ, ਉਹਨਾਂ ਦੀ ਤੇ ਆਪਣੇ ਆਈਡੀ ਹੈਗੀ ਸ ਸੀ, ਵੀਰ ਜੀ ਦੀ। ਤੇ, ਉਹ ਵੀਰ ਜੀ ਦੀ ਨਾ, ਦੁਬਾਰਾ ਮੈਨੂੰ ਫ ਰਿਕੁਐਸਟ ਤੇ, ਜੇੜੀ ਆਂਦੀਆ ਨੇ ਉਹ ਦੁਬਾਰਾ ਆਈ ਫਿਰ ਮੇਰੇ ਮਾਈਂਡ'ਚ ਆਇਆ, ਮੈਂ ਕਿਹਾ ਹਾਏ, ਮਤਲਬ ਕਿ ਏ ਹੁਣੇ ਤੇ ਵੀਰ ਜੀ ਦੀ ਆਈ-ਡੀ ਤੇ ਮੈਂ ਗੱਲ ਕਰ ਰਹੀ ਸੀ। ਤੀ ਤੇ, ਦੁਬਾਰਾ ਰਿਕੁਐਸਟ ਕਿਉਂ ਆਈ? ਫਿਰ ਮੈਂ, ਵੀਰ ਜੀ ਨੂੰ ਮੈਸੇਜ ਕੀ ਤਾਂ, ਮੈਂ ਕਿਹਾ ਵੀਰ ਜੀ, ਤੁਸੀਂ ਦੁਬਾਰਾ ਕਿਉਂ ਆਈ-ਡੀ ਬਣਾਈ ਆ ਸੇਮ, ਸੇਮ ਜੀ ਫੋਟੋ ਲਾ ਕੇ ਫਿਰ ਉਹ ਕਹਿੰਦੇ, ਕਿ ਨਾ ਮੈਂ ਤੇ ਕੋਈ ਆਈਡੀ ਬਣਾਈ ਨਹੀਂ ਹੈਗੀ, ਤੇ ਮੈਂ ਕਹਣਾ, ਦੇਖੋ ਚੈੱਕ ਕਰੋ। ਤੁਸੀਂ ਮੈਨੂੰ ਹਜੇ-ਹਜੇ ਫਰੈਂਡ ਰਿਕੁਐਸਟ ਦੁਬਾਰਾ ਭੇਜੀ ਹੈਗੀ ਏ ਇੰਸਟਾਗ੍ਰਾਮ 'ਤੇ। ਫੇਰ ਉਹ ਕਹਿੰਦੇ, ਨਹੀਂ ਭੈ-ਭੈਣੇ ਮੈਂ ਤੇ ਤੈਨੂੰ ਕੋਈ ਰਿਕੁਐਸਟ ਨਹੀਂ ਭੇਜੀ। ਫੇਰ, ਮੈਂ ਉਹਨਾਂ ਨੂੰ ਸਕਰੀਨ ਸ਼ੋਟ ਭੇਜਿਆ, ਮੈਂ ਕਿਹਾ ਦੇਖੋ ਮੈਂ ਝੂਠ ਤੇ ਬੋਲ ਨੀ ਰਹੀ ਦੇਖੋ ਆਪਾਂ ਗੱਲ ਵੀ ਕਰੇ ਤੇ ਦੂਜੇ ਨੰਬਰ ਤੋਂ ਦੁਬਾਰਾ ਮੈਨੂੰ ਮੈਸੇਜ ਆ ਰਿਹਾ। ਬਈ ਫਿਰ ਔ ਕਹਿੰਦੇ, ਉਹ ਕਹਿੰਦੇ ਇਹ ਤੇ ਗ਼ਲਤ ਆਈ-ਡੀ ਹੈਗੀ, ਮੈਂ ਤੇ ਕੋਈ ਆਈ-ਡੀ ਬਣਾਈ ਨੀ। ਫਿਰ ਮੈਂ ਡਰ ਗਈ, ਮੈਂ ਕਿਹਾ ਹਾਏ ਪਤਾ ਨਹੀਂ, ਇੱਕੋ ਬੰਦੇ ਦੀ ਦੇਖੋ ਲੋਕੀ ਕਿਵੇਂ ਮਿਸਯੂਜ ਵੀ ਹੋਏ ਤੇ ਹੈ ਨਾ ਇਸ ਚੀਜ਼ ਦਾ, ਦੇਖੋ ਲੋਕੀ ਗ਼ਲਤ ਵੀ ਚੀਜ਼ਾਂ ਯੁਜ਼ ਕਰ ਰਹੇ ਨੇ।
ਹਾਂਜੀ, ਦੇਖੋ ਜੀ ਹਰ ਚੀਜ਼ ਦਾ ਦੇਖੋ ਏਕ ਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਜਿਵੇਂ ਤੁਵਾਂਨੂੰ ਮੈਂ ਪਹਿਲੈ ਕਿਹਾ ਸੀ। ਤੇ ਹੈ ਤਾਂ ਨੁਕਸਾਨ ਈ ਇਸ ਇਸ ਚੀਜ਼ ਦਾ ਦੇਖੋ, ਜਿਵੇਂ ਲੋਕੀ ਫਰੋਡ ਕਰਦੇ ਨੇ ਅੱਜ ਕੱਲ੍ਹ ਹੁਣ ਦੇਖੋ ਕੋਈ ਅੱਧੇ ਲੋਕੀ, ਆਪਣੀ ਅੱਧੇ ਲੋਕੀ ਨਾ ਆਪਣੇ ਫਾਇਲ ਨੂੰ ਪ੍ਰਾਈਵੇਟ ਨਹੀਂ ਰੱਖਦੇ, ਉਹ ਨਾ ਪਬਲਿਕ ਕਰ ਦੇਂਦੇ ਨੇ ਕਿਉ ਜੋ ਬ ਜੋ ਬੰਦਾ ਆ ਕੇ, ਮਤਲਬ ਹਰ ਕੋਈ ਫੋਟੋ ਵੇਖ ਸਕਦਾ ਉਹਨਾਂ ਦੀ। ਤੇ, ਉਹ ਬੰਦਾ ਉ ਓਥੁ ਉਹਨਾਂ ਦੀ ਫੋਟੋ ਲੈ ਕੇ ਕੋਈ ਨਵੀ ਆਈ-ਡੀ ਬਣਾ ਕੇ ਉਹਨਾਂ ਦੇ ਨਾਂ ਤੋਂ ਉਹਨਾਂ ਦੇ ਦੋਸਤਾਂ ਨੂੰ ਰਿਕੁਐਸਟ ਤਾ ਭੇਜਦਾ ਤੇ ਨਾ, ਬਾਅਦ ਚੋਂ ਉਹਨਾਂ ਦੇ ਕੋਲੋਂ ਡਿਮਾਂਡ ਵੀ ਕਰਦਾ ਹੈ ਪੈਸੇ ਦੀ।
ਹਾਂ-ਹਾਂ ਮੈਨੂੰ ਆਯਾ ਸੀ, ਮੈਂ ਮੈਸਜ ਮੈਨੂੰ ਵੀ ਮੈਸੇਜ ਆਇਆ ਸੀ ਲੇਕਿਨ, ਹੈ ਉਹਨਾਂ ਦੀ ਪ੍ਰਾਈਵੇਟ ਸੀ ਹੈਗੀ, ਮੈਨੂੰ ਕੋਈ ਫੋਟੋਆਂ ਨੀ ਸ਼ੋਅ ਹੋ ਰਹੀ ਸੀ, ਸਿਰਫ ਇੱਕ ਡਿ ਪੀ ਸ਼ੋਅ ਹੋ ਰਹੀ ਸੀ, ਉਹਨਾਂ ਦੀ। ਤੇ ਮੈਨੂੰ ਮੈਸੇਜ ਆਇਆ, ਹੈਲੋ ਭੈਣ ਕੀ ਹਾਲ ਹੈ? ਮੈਂ ਕਿਹਾ ਵਧੀਆ ਵੀਰੇ ਮੈਂ ਕਿਆ, ਮੈਂ ਉਹਨੂੰ ਈ ਮੈਸੇਜ ਕਰਤਾ ਮੈਂ ਕਿਹਾ ਕੀ ਗੱਲ ਦੂਜੀ ਆਈ ਡੀ ਤੇ ਨੀ ਕੀਤਾ ਵੀਰੇ ਮੈਸੇਜ ਤੁਸੀਂ ਦੋ-ਦੋ ਆਈਡੀ ਬਣਾ ਲੀਆਂ, ਫੇਰ ਉਹ ਫੇਕ ਆਈ ਡਿ ਬ ਤੇ ਮੈਸੇਜ ਆਇਆ, ਉਹ ਨਾ ਐਕਚੁਲੀ ਮੇਰੀ ਆਈ ਡੀ ਨਾ ਖ਼ਰਾਬ ਜਿਹੀ ਹੋ ਰਹੀ ਸੀ ਚੱਲ ਣੀ ਰਹੀ ਸੀ ਢੰਗ ਨਾਲ, ਫਿਰ ਮੈਨੂੰ ਕਹਿੰਦਾ ਬਈ ਮੇਰੇ ਨਾ ਅਕਾਊਂਟ ਵਿੱਚ ਇੰਨੇ ਪੈਸੇ ਪਾ ਦਉ। ਫੇਰ ਮੇਰਾ ਦਿਮਾਗ ਖੱਟਕ਼ ਕਯਾ, ਮੈਂ ਕਿਹਾ ਹੈ ਮੈਂ ਕਦੇ ਅੱਜ ਤੱਕ ਵੀਰੇ ਨੇ ਮੇਰੇ ਕੋਲ ਪੈਸੇ ਤੇ ਮੰਗੇ ਨਹੀਂ। ਤੇ ਅੱਜ ਮੈਨੂੰ ਮੈਸੇਜ ਕਰ ਰਿਹਾ ਕਿ ਇੰਨੇ ਪੈਸੇ ਪਾ ਦੋ। ਮੈਂ ਕਿਹਾ ਤੇ ਮੇਰੇ ਲਈ ਬੋਰ ਮਤਲਬ ਕਿ ਮੈਨੂੰ ਜਿਹੜਾ ਜਾ ਉਹ ਲੱਗਿਆ ਮੈਂ ਕਿਹਾ ਹੈਂ, ਫਿਰ ਮੈਂ ਉਹਨਾ ਨੂੰ ਵਟਸਐਪ ਤੇ ਮੈਸੇਜ ਕੀਤਾ ਮੈਂ ਕਿਹਾ ਕੀ ਗੱਲ ਹੋ ਗੀ ਵੀਰੇ ਸਭ ਠੀਕ ਹੈ। ਮੈਨੂੰ ਵੀ ਥੋੜ੍ਹਾ ਜਿਹਾ ਨਾ ਦਿਮਾਗ ਵਿੱਚ ਖਟਕ ਗਿਆ ਸੀ ਇਹ ਗੱਲ, ਫੇਰ ਕਹਿੰਦੇ ਕੀ ਗੱਲ ਹੋ ਗਈ ਫੇਰ ਉਹਨਾਂ ਨੇ ਦੱਸ ਕਹਿੰਦੇ ਨਾ-ਨਾ ਮੈਂ ਤੇ ਮਤਲਬ ਕੋਈ ਮੈਸੇਜ ਕੀਤਾ ਨੀ ਆਪਣੇ ਵਲੋਂ, ਫਿਰ ਮੈਨੂੰ ਦੱਸਿਆ ਫਿਰ ਉਹ ਕਹਿੰਦੇ ਹਾਂ ਇੱਥੇ ਫੇਕ ਆਈ ਡੀ ਹੈਗੀ ਕਿਸੇ ਨੇ ਮੇਰੀ ਫੇਕ ਆਈ ਡੀ ਬਣਾ ਲਈ,
ਅੱਛਾ-ਅੱਛਾ, ਨਹੀਂ ਐਵੇਂ ਲੋਕੀ ਕਰਦੇ ਨੇ ਬਥੇਰੇ ਲੋਕੀ ਕਰਦੇ ਨੇ ਐਵੇਂ, ਤੇ ਨਾ ਇਹ ਤਾਂ ਸਾਰੇ ਪੇਰੈਂਟਸ ਨੂੰ ਚਾਹੀਦਾ ਕਿ ਨੂ ਉਹ ਆਪਣੇ ਬੱਚਿਆਂ 'ਤੇ ਧਿਆਨ ਰੱਖੇ ਕਿ ਉਹ ਉਹ ਸੋਸ਼ਲ ਮੀਡੀਆ ਆਪ ਤੇ ਕੀ ਚਲਾ ਰਹੇ ਨੇ, ਜੇ ਉਹਦੀ ਸਹੀ ਵਰਤੋਂ ਕਰੇ ਨਾ ਤੇ ਸੋਸ਼ਲ ਮੀਡੀਆ ਐਪ ਤੋਂ ਵਧੀਆ ਐਪ ਕੋਈ ਹੋ ਨਹੀ ਸਕਦੀ। ਕਿਉਂਕਿ ਉੱਥੇ ਸਾਨੂੰ ਸਾਰਾ ਕੁਝ ਅਹ ਦੇਖਣ ਨੂੰ ਮਿਲ ਜਾਂਦਾ ਹੈ ਕਿ, ਦੁਨੀਆ ਚ ਕੀ-ਕੀ ਚੱਲਦਾ ਪਿਆ ਹੁਣ ਦੇਖੋ, ਤੁਸੀਂ ਆਪਣੇ ਘਰ ਰਹਿੰਦੇ ਹੋ ਤੁਹਾਨੂੰ ਇਹ ਨੀ ਪਤਾ ਚੱਲਦਾ ਕਿ ਪਿਛਲੇ ਮਹੱਲੇ ਚ ਕੀ ਹੋ ਗਿਆ। ਹ ਤੇ ਜੇ ਤੁਸੀਂ ਕੋਈ ਆਪਣੀ ਨਿਊਜ਼ ਚੈਨਲ ਨੂੰ ਫੋਲੋ ਕਰਦੇ ਹੋ ਲੋਕਲ ਨਿਊਜ਼ ਚੈਨਲ ਨੂੰ, ਉਹ ਤੁਹਾਨੂੰ ਮਿੰਟ-ਮਿੰਟ ਦੀ ਖ਼ਬਰਾਂ ਦੇ ਦਿੰਦੇ ਨੇ ਕਿ ਪਿਛਲੇ ਮਹੱਲੇ ਐ ਹੋਇਆ। ਹੁਣ ਤੁਸੀਂ ਆਪ ਦੇਖੋ ਸਾਡੇ ਗਲੀ ਤੋਂ ਬਾਹਰ ਨਾ ਅਹ ਕਈ ਲੜਾਈ ਹੋਈ ਸੀ ਉਹ ਸਾਨੂੰ ਨੀ ਪਤਾ ਚੱਲਿਆ ਮੈਂ ਐਵੇਂ ਫੋਨ ਚਲਾ ਰਿਹਾ ਸੀ ਤੇ ਮੈਨੂੰ ਦਿਖਿਆ, ਕਿ ਦਸ ਮਿੰਟ ਪਹਿਲ ਲ ਲੜਾਈ ਹੋਈ ਸੀ ਮੈਂ ਕਿਹਾ ਯਾਰ ਮੈਨੂੰ ਘਰ ਬੈਠੇ ਪਤਾ ਚੱਲ ਗਿਆ ਮੈਨੂੰ ਹੋਰ ਕੀ ਚਾਹੀਦਾ। ਨਹੀ ਤਾਂ ਫਿਰ ਲੋਕਾਂ ਨੂੰ ਲੋਕਾਂ ਤੋਂ ਪਤਾ ਚੱਲਦਾ ਹੈ।
ਬਿਲਕੁਲ, ਬਿਲਕੁਲ, ਬਿਲਕੁਲ, ਨਹੀਂ,
ਕੋਈ ਲੋਕਾਂ ਨੇ ਸੇਲ ਲਾਈ ਹੁੰਦੀ ਹੈ ਉਹ ਸੋਸ਼ਲ ਮੀਡੀਆ ਤੇ ਹੀ ਪਾ ਦਿੰਦੇ ਨੇ ਆਪਣਾ ਸਾਰਾ ਕੁਛ, ਤੇ ਉਹਨਾਂ ਦਾ ਬਿਜ਼ਨਸ ਵਧੀਆ ਚੱਲ ਜਾਂਦਾ ਹੈ, ਹਾਂਜੀ।
ਅੱਛਾ-ਅੱਛਾ, ਨਹੀ ਮੈਂ ਤੇ ਨਾ ਮੇਰੇ ਨਾਲ ਏਦਾਂ ਹੋਇਆ ਸੀ ਤਾਂ ਮੈਨੂੰ ਉਸ ਤੋਂ ਬਾਅਦ ਫੇਰ ਅੱਜ ਮੈਂ ਦੇਖ ਰਹੀ ਸੀ ਬ ਬੱਚਿਆਂ ਦੇ ਹੱਥ 'ਚ ਨਾ ਮੋਬਾਈਲ ਜਸਟ ਜਿਵੇਂ ਆਇਆ ਹੀ ਉਹਨਾਂ ਨੇ, ਆਪਣੇ ਆਪਣੇ ਆਪ ਹੀ ਓ ਖੋਲ ਲਿਆ, ਕੀ ਨਾਮ ਆ ਸੋਸ਼ਲ ਮੀਡੀਆ ਐਪ ਯੂਟਿਊਬ ਖੋਲਿਆ ਉਹ ਬ ਚਿਆਂਵਲ ਤਾਂ ਯੂਟਿਊਬ ਨਹੀਂ ਸੀ ਉਹ ਦੂਜਾ ਸਿੰਪਲ ਯੂਟਿਊਬ ਸੀ ਉਨ੍ਹਾਂ ਨੇ ਖੋਲਿਆ ਪਤਾ ਨੀ ਕਿਹੜੀਆਂ ਰੀਲਾਂ ਆ ਰਹੀਆਂ ਸੀ ਉਹਦੇ ਵਿੱਚ ਅਹ ਵਲੋਗਰ ਬੋਲ ਰਿਹਾ ਸੀ ਅ ਜ ਹਮ ਨੇ ਐਸਾ ਕਿਆ ਆਜ ਹਮ ਨੇ ਵੈਸਾ ਕਿਆ,
ਨਹੀਂ ਤੁਸੀਂ ਨਾ ਉਹ-ਉਹ ਹਟਾਉਣ ਲਈ ਨਾ ਤੁਸੀਂ ਨਾ ਇੱਕ ਕੰਮ ਕਰੋ ਜਿਵੇਂ ਤੁਸੀਂ ਕੋਈ, ਪੜ੍ਹਾਈ ਦੇ ਰਿਲੇਟਿਡ ਸਰਚ ਕਰਦੇ ਹੋ ਨਾ, ਤੁਸੀਂ ਨਾ ਘੱਟੋ ਘੱਟ ਪਾ ਦਾ ਸਜ ਕਰ ਲਓ ਹੋ ਰਿਲੇਟ ਤੋ ਤੇ ਨਾ ਪੀ ਯੁ ਬ ਸੋਸ਼ਲ ਮੀਡੀਆ ਦਾ ਐਪ ਐਲਗੋਰਮ ਹੁੰਦਾ ਇੱਕ ਜੇ ਤੁਸੀਂ ਇੱਕ ਚੀਜ਼ ਨੂੰ ਬਾਰ-ਬਾਰ, ਸਰਚ ਕਰੀ ਜੋਗੇ ਨਾ ਉਹੀ ਤੁਹਾਡੀ ਫੀਲਡ 'ਚ ਬਾਹਰ ਆਈ ਜਾਣਗੀਆਂ, ਤੁਸੀਂ ਪੜ੍ਹਾਈ ਤੋਂ ਰਿਲੇਟਿਡ ਸਰਚ ਕਰੀ ਜਾਓਗੇ ਤਾਂ ਤੁਹਾਨੂੰ ਸਾਰੀ ਉਹੀ ਦੱਸੇਗੀ।
ਅੱਛਾ ਨਹੀ ਜਿਵੇਂ ਸਾਡੇ ਬੱਚੇ ਹੁਣ ਛੋਟੇ ਨੇ ਸੀ ਤੇ ਦੇਖੋ ਪੋਇਮ ਹੀ ਖਾਂਦਿਆਂ ਬੱਚਿਆਂ ਨੂੰ ਪੋਇਮ ਵਗੈਰਾ ਹੀ, ਸਰਚ ਕਰਨਾ ਵੀ ਬੱਚਾ ਪੋਇਮ ਸੁਣੇ ਤੇ ਲਰਨ ਕਰੇ ਉਹ ਪੜ੍ਹਾਈ ਤੇ ਯਾਦ ਰਹਿ ਕਹਿੰਦੇ ਨੇ ਜਿੰਨੇ ਬਲੋਗਰ ਹੁੰਦੇ ਨੇ ਉਹਨਾਂ ਦੇ ਨਾਮ ਇਹਨਾਂ ਨੂੰ ਯਾਦ ਰਹਿ ਜਾਂਦੇ ਨੇ। ਉਹ ਫੇਰ ਉਹੀ ਦੇਖਿਆ ਮੈਂ ਉਹਨੇ ਵਲੋਗਰ ਨੂੰ ਦੇਖਿਆ ਹੋਇਆ ਕਰਦੇ, ਕਰਦੇ ਪੰਜ ਮਿੰਟ ਬਾਦ ਆਪ ਤੁਵੀ ਕਰਨ ਲੱਗ ਗਿਆ, ਆਜ ਹਮ ਆਏ ਹੈ ਇਧਰ ਆਜ ਹਮ ਨੇ ਯੇ ਕਰਾ, ਆਜ ਹਮ ਨੇ ਵੋ ਵੀ ਅੱਜ ਦੇਗੋ ਕਿਸੇ ਦੇ ਸਾਹਮਣੇ ਕਰੋ ਚੰਗਾ ਨੀ ਲੱਗਦਾ ਨਾ ਏਹ ਚੀਜ਼ਾਂ, ਫਿਰ ਤਾਂ ਏਹ ਚੀਜ਼ ਗ਼ਲਤ ਸਿੱਖ ਰਿਆ ਫੋਨ ਤੋਂ।
ਹਾਂਜੀ ਨਹੀਂ ਦੇਖਿਆ ਜਾਏ ਤੇ ਮੈਂ ਵੀ ਮੈਂ ਏਨਾਂ ਟੀ ਵੀ ਮਤਲਬ ਨਿਊਜ਼ ਵਗੈਰਾ ਨੀ ਪੜ੍ਹਦਾ ਮੈਂ ਨਾ ਸਿਰਫ, ਸੋਸ਼ਲ ਮੀਡੀਆ ਈ ਚਲਾਂਣਾ ਜ਼ਿਆਦਾਤਰ ਤੇ। ਤੇ ਓੱਥੇ ਮੈਂ ਐਵੇਂ ਚੀਜ਼ਾਂ ਦੇਖਦਾਂ ਤੇ ਮੇਰੇ ਸਾਹਮਣੇ ਉਹੀ ਚੀਜ਼ਾਂ ਆੱਦੀਆਂ ਨੇ, ਕਿ ਦੁਨ ਅਹ ਦੁਨੀਆਂ ਚ ਕੀ ਹੋਇਆ। ਲਾਸਟ ਟਵਂਟੀ ਫੌਰ ਅਵਰ ਚ, ਤੇ ਮਤਲਬ ਕਿਦਾਂ ਸਲਾਈਡ ਹੋਂਣ ਤੇ ਐਨੇ ਹੋਰ ਕੁਛ ਸਾਰਾ ਕੁਛ ਪਤਾ ਚੱਲ ਜਾਂਦੈ ਕਿ, ਕੀ ਹੋਇਆ ਕੀ ਨੀ ਹੋਇਆ ਹੈ ਤਾਂ ਓਹ ਵੀ ਫਾਇਦਾ ਹੀ ਐ ਆਪਣਾ ਕਿ ਮਤਲਬ ਥੋੜ੍ਹੀ-ਥੋੜ੍ਹੀ ਨੋਲੇਜ ਲਓ, ਪਰ ਨੋਲੇਜ ਨੂੰ ਯਾਦ ਰੱਖੋ ਕਿ ਜੇਹੜਾ ਅਗੇ ਕੰਮ ਵੀ ਆਏ ਤੁਹਾਡੇ।
ਕੰਮ ਵੀ ਆਏ ਬਿਲਕੁਲ, ਓਹੀ ਤੇ ਨਾ ਇੱਕ ਦਿਨ, ਹੂੰ
ਚੀਜ਼ ਅਸੀਂ ਲੈਣ ਅ ਨੋਲੇਜ ਲਵਾਂਗੇ, ਓਹ ਕਦੇ ਵੇਸਟ ਨੀ ਜਾਂਦੀ। ਸਾਡੇ ਕਿਤੇ ਨਾ ਕਿਤੇ ਕੰਮ ਜ਼ਰੂਰ ਆਂਦੀ ਏ ਨੋਲੇਜ।
ਹਾਂਜੀ-ਹਾਂਜੀ ਓਹੀ ਦੇਖੋ ਨਾ ਮੈਂ ਇੱਕ ਦਿਨ ਫੋਨ ਦਿੱਤਾ ਨੀ ਐਹਨਾਂ ਨੂੰ। ਮੈਂ ਕੇਹਾ ਅੱਜ ਬਿਨਾ ਫੋਨ ਤੋਂ ਦੇਖ ਦੇ ਆ ਕਿ ਮਤਲਬ ਕੀ ਸਾਨੂੰ ਫਾਇਦਾ ਦਿਖਦੈ ਬਿਨਾਂ ਫੋਨ ਤੋਂ, ਚਲੋ ਇੱਕ ਦਿਨ ਚ ਆਪਾਂ ਫੋਨ ਤਾਂ ਵੈਸੇ ਤਾਂ ਰੋਜ਼ ਡੇਲੀ ਫੋਨ ਦੇਖ ਹੀ ਲੈਂਣੇ ਆਂ ਕੀ ਫਾਇਦਾ ਹੋ ਰੇਐ ਕੀ ਨੁਕਸਾਨ ਹੋ ਰੇਐ। ਵੈਸੇ ਤਾਂ ਆਲਮੋਸਟ ਫੋ ਨੁਕਸਾਨ ਈ ਔਇਆ, ਫੇਰ ਇੱਕ ਦਿਨ ਮੈਂ ਫੋਨ ਨੀ ਦਿੱਤਾ ਇਹਨੂੰ ਮੈਂ ਕੇਹਾ ਅੱਜ ਪੂਰਾ ਦਿਨ ਦੇਖਦੇ ਹਾਂ ਅਸੀਂ, ਤੁਸੀਂ ਕੀ ਕਰਦੇ ਰਹਿੰਣੇ ਓ। ਫੋਨ ਅਸੀਂ ਛੁਪਾ ਕੇ ਰੱਖਤਾ। ਏਹ ਬੈਠੇ ਰਏ ਟੀ ਵੀ ਦੇਖਦੇ ਰਏ, ਟੀ ਵੀ ਦੇਖਦੇ ਰਏ, ਫੇਰ ਟੀ ਵੀ ਦੇਖ ਕਦੇ ਦੇਖਦੇ ਕਾਰਟੂਨ ਲਾ ਲਏ, ਪੜ੍ਹਾਈ ਤੇ ਇਹਨਾਂ ਨੇ ਕੀਤੀ ਨੀ ਫੋਨ ਵਿੱਚ ਤ ਅ ਤੇ ਪੜ੍ਹਾਈ ਨੀ ਕੀਤੀ ਇਹਨਾਂ ਨੇ ਪੂਰਾ ਦਿਨ ਫ਼ੋਨ ਵਿੱਚ ਥੋੜ੍ਹਾ ਜੇਹਾ ਏਹ ਫਾਇਦਾ ਹੋ ਗਿਆ ਸੀ ਚਲੋ ਸਕਰੋਲ ਕਰਦੇ-ਕਰਦੇ ਨਾ ਬੱਚਿਆਂ ਨੂੰ ਥੋੜ੍ਹੀ ਜਿਹੀ ਪੜ੍ਹਨ ਦੀ ਸ਼ਿਕਸ਼ਾ ਵੀ ਮਿਲ ਗਈ ਸੀ ਥੋੜੀ ਪੋਇਮ ਸਿਖ
ਜੇ ਤੁਸੀਂ ਨਾ ਬੱਚਿਆਂ ਨੂੰ ਪੜ੍ਹਾਣਾ, ਤੁਸੀਂ ਨਾ ਓਹ ਡਾਊਨਲੋਡ ਕਰ ਲਓ ਯੂਟਿਊਬ ਸ਼ੋਟ। ਯੂਟਿਊਬ ਕਿਡਸ ਹੋਂਦੈ ਇੱਕ ਓਹ ਸਿਰਫ ਬੱਚਿਆਂ ਆਸਤੇ ਹੁੰਦਾ ਓਹਦੇ ਚ ਹੋਰ ਕੁਛ ਨੀ ਹੁੰਦਾ ਸਿਰਫ ਬ ਬੱਚਿਆਂ ਦੇ ਈ ਕਾਰਟੂਨ ਵਗੈਰਾ ਆਂਦੇ ਨੇ ਜਿੱਤੋਂ ਬੱਚੇ ਮਤਲਬ ਕਿ ਸਭ ਕੁਛ ਅਹ ਵਗੈਰਾ ਮੈਥਸ ਵਗੈਰਾ, ਐਲਫਾਬੈਟਸ ਸਾਰਾ ਕੁਛ ਓਹਦੇ ਈ ਹੁੰਦੈ।
ਹਾਂ-ਹਾਂ ਓਹੀ ਸਕਰੋਲ ਕਰਦੇ-ਕਰਦੇ ਨਾ ਮੈਥ ਦੇ ਵੀ ਆ ਗਏ ਓਹਨਾਂ ਕਿਂਉਕੀ ਮੈਂਥ ਤੇ ਚਲੋ ਮੈਥ ਦੇ ਕੋਸ਼ਚਨ ਸੋਲਵ ਕਰ ਲਏ, ਫੇਰ ਮੈਨੂੰ ਥੋੜ੍ਹਾ ਜੇਹਾ ਏਹ ਹੋ ਗਿਆ ਕਿ ਚਲੋ ਦੋਨੋਂ ਦੇਖੋ ਹਾਂ ਤੁਸੀਂ ਸਈ ਕੇਆ ਬਈ, ਇੱਕ ਸਕਰੋਲ ਦੇ ਹਾਨੀ ਵੀ ਹੁੰਦੀ ਐ ਤੇ ਲਾਭ ਵੀ ਹੁੰਦੈ, ਦੋਨੋ ਚੀਜ਼ ਹੈਗੀਐਂ ਫਿਰ ਮੈਨੂੰ ਐਹੀ ਸੀ ਕਿ ਚਲੋ ਸੋਸ਼ਲ ਮੀਡੀਆ ਤੇ ਇੱਕ ਵਾਰ ਤੁਹਾਡੇ ਕੋਲ ਰਾਏ ਲਵਾਂ ਕਿ ਹੈ ਕੀ, ਹੈਨਾ। ਹਾਂਜੀ, ਚਲੋ ਠੀਕ ਹੈ ਵੀਰ ਜੀ ਥੈਂਕਯੂ, ਧੰਨਵਾਦ ਤੁਹਾਡਾ ਬਹੁਤ-ਬਹੁਤ।
ਕੋਈ ਨੀ ਕੋਈ ਨੀ।
ਓਕੇ ਜੀ, ਸਸ ਸ਼੍ਰੀ ਠੀਕ ਹੈ ਸਸ ਸ਼੍ਰੀ ਕਾਲ।